ਭੈਣ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹੋਰ, ਠੀ ਹੈਲੋ।
ਹਾਂਜੀ ਭੈਣ, ਹਾਂਜੀ ਭੈਨ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਠੀਕ ਹੋ, ਮੈਂ ਕਿਆ?
ਵਧੀਆ ਭੈਨ ਵਧੀਆ। ਆਪਣੀ ਸੁਣਾਓ?
ਵਧੀਆ-ਵਧੀਆ ਹੋਰ ਕੀ, ਕਰ ਰਹੇ ਸੀਗੇ?
ਭੈਨ, ਦੁਕਾਨ ਤੇ ਬੈਠੇ ਸੀ।
ਅੱਛਾ-ਅੱਛਾ, ਓਕੇ-ਓਕੇ, ਓਕੇ। ਠੀਕ ਹੈ, ਤੇ ਅੱਜ ਆਪਾਂ ਨਾ, ਅਹ ਯੋਗਾ ਤੇ ਜਿੰਮ ਬਾਰੇ ਗੱਲ ਕਰਦੇ ਹਾਂ।
ਹਾਂ, ਹਾਂਜੀ-ਹਾਂਜੀ ਭੈਨ, ਭੈਨ ਤੇ ਕੀ ਕਹਿੰਦੇ ਨੇ, ਫਿਟਨੈਸ ਵਾਸਤੇ ਤੁਹਾਡੇ ਹਿਸਾਬ ਨਾਲ ਕੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ, ਅੱਜ ਦੇ ਟਾਈਮ ਵਿੱਚ।
ਅੱਜ ਦੇ ਟਾਈਮ 'ਚ ਦੇਖੋ, ਜਿਹੜੇ ਬੰਦੇ ਆਪਣਾ ਮਤਲਬ
ਆਸ
ਸਿਰਫ ਆਪਣੇ ਆਪ ਨੂੰ ਠੀਕ ਰੱਖਣਾ ਚਾਹੁੰਦੇ ਨੇ, ਉਹਨਾਂ ਲਈ ਤਾਂ ਸਿਰਫ ਯੋਗਾ ਹੈ।
ਹਾਂਜੀ- ਹਾਂਜੀ-ਹਾਂਜੀ-ਹਾਂਜੀ।
ਸ਼ੇਪ ਦੇਣਾ ਚਾਂਦੇ ਨੇ, ਫਲੈਕਸੀਬਿਲਟੀ ਮਤਲਬ, ਫਲੈਕਸੀਬਿਲਿਟੀ ਤਾਂ ਯੋਗਾ 'ਚ ਵੀ ਅੱਛੀ ਹੋ ਜਾਂਦੀ ਹੈ, ਹਨਾ।
ਹਾਂਜੀ-ਹਾਂਜੀ, ਭੈਨ।
ਨੀ ਆ, ਯਾ ਫਿਰ ਆਪਣੇ ਆਪ ਨੂੰ ਅਟਰੈਕਟਿਵ ਦਿਖਾਣਾ ਉਹਨਾਂ ਲਈ ਜਿੰਮ ਆਪਾਂ ਮੈਂ, ਜ਼ਿਆਦਾ ਪ੍ਰੈਫਰ ਕਰਾਂਗੀ।
ਜਿੰਮ ਵਸਤੇ ਹਾਂਜੀ, ਜਿਵੇਂ ਅੱਜ ਦੇ ਟਾਈਮ ਤੁਹਾਨੂੰ ਐ ਵੀ ਪਤਾ ਹੈਗਾ, ਕਿੰਨਾ ਫਾਸਟ-ਫੂਡ ਵੇ ਬੱਚ ਬੱਚਾ ਕਿੰਨਾ ਲਾਈਕ ਕਰਦਾ। ਕਿ ਹਾਂਜੀ, ਉਹ ਫਾਸਟ-ਫੂਡ ਖਾ, ਬਿਮਾਰੀ ਦਾ ਘਰ ਹੀ ਬਣਿਆ ਪਿਆ। ਗਲੀ- ਗਲੀ'ਚ ਫਾਸਟਫੂਡ ਚਲਦਾ ਤੇ, ਮੇਰੇ ਹਿਸਾਬ ਨਾਲ ਅਤੇ ਉਸ ਚੀਜ਼ ਵਾਸਤੇ ਅਗਰ ਉਹ ਬਚਾਣਾ, ਅਤੇ ਅੱਛੀ ਜਗਾ 'ਤੇ ਜਾਣਾ ਅਤੇ ਜਿਮ, ਯਾਂ ਯੋਗਾ ਤੁਹਾਨੂੰ ਦੋਨੋ ਚੀਜ਼ਾਂ ਹੀ ਬੈਟਰ ਹੈਗੀਆ ਨੇ।
ਦੇਖੋ, ਉਹ ਇਹ ਚੀਜ਼ ਤੁਸੀਂ ਇਹ ਨਹੀਂ ਕਹਿ ਸਕਦੇ, ਦੇਖੋ ਜਿੰਮ ਜਾਣ ਨਾਲ ਕੁਛ ਨੀ ਹੁੰਦਾ, ਸਭ ਤੋਂ ਇੰਪੋਰਟੈਂਟ ਹੁੰਦੀ ਆ, ਉਹਦੀ ਡਾਇਟ। ਜਿੰਮ ਤਾਂ ਸਿਰਫ ਆਪ ਆਪਾਂ ਆਪਣੇ ਆਪ ਨੂੰ, ਕੀ ਕਹਿੰਦੇ ਨੇ ਆਪਣੀ ਕੈਲਰੀਜ਼ ਘੱਟ ਕਰ ਰਹੇ ਹਾਂ, ਹਨਾ। ਪਰ ਆਪਾਂ ਉਹਦੇ ਲਈ ਕੋਂਸ਼ੀਅਸ ਹੋਣਾ ਚਾਹੀਦਾ ਨਾ, ਸਾਨੂੰ ਡਾਇਟ ਲਈ।
ਹਾਂਜੀ, ਡਾਇਟ ਵਾਸਤੇ। ਹਾਂਜੀ-ਹਾਂਜੀ, ਦੀਦੀ। ਹੈਲੋ। ਹੈਲੋ। ਹੈਲੋ ਦੀਦੀ। ਹੈਲੋ। ਦੀਦੀ, ਤੁਹਾਡੀ ਆਵਾਜ਼ ਕੱਟ ਰਹੀ। ਹੈਲੋ। ਹੈਲੋ! ਹੈਲੋ, ਦੀਦੀ। ਹੈਲੋ!